ਹਾਂਜੀ, ਸਤਿ ਸ੍ਰੀ ਅਕਾਲ। ਹੋਰ ਠੀਕ ਓਂ ਨਾ? ਹਾਂਜੀ- ਹਾਂਜੀ ਠੀਕ ਆਂ। ਹਾਂਜੀ, ਹੋਰ ਦੱਸੋ?
ਹੋਰ ਕੀ ਕਰ ਰੀ ਸੀ?
ਬਸ ਕੁਛ ਨੀਂ, ਬੈਠੀ ਹੋਈ ਸੀ, ਰੋਟੀ ਖਾ ਰੀ ਸੀ।
ਅੱਛਾ, ਕੀ ਬਨਾਇਆ ਤੁੱਸੀ?
ਅਸੀ ਛੋਲੇ ਬਨਾਏ ਸੀ ਅੱਜ।
ਅੱਛਾ, ਕਿੱਦਾਂ ਬੰਦੇ ਨੇ ਮੈਨੂੰ ਵੀ ਦੱਸੋ ਰੈਸਪੀ ਕਿਹੜੇ ਬਣਾਏ ਸੀ?
ਹਾਂਜੀ -ਹਾਂਜੀ ਕਾਲੇ ਛੋਲੇ ਬਨਾਏ ਸੀ ਅਸੀ। ਪੈਲੇ ਤੇ ਰਾਤੀ ਸੇ ਕੇ ਰੱਖ ਦੋ ਫੇਰ ਜਦੋਂ ਤੁਸੀਂ ਬਣਾਣੇ ਨੇ ਸਵੇਰੇ ਤੇ ਉਹਦੇ ਚ ਨਮਕ ਪਾ ਕੇ ਨਾ ਫਿਰ ਗੈਸ ਤੇ ਤਰਦੋ
ਅੱਛਾ- ਅੱਛਾ ਠੀਕ ਏ। ਅੱਛਾ, ਕਿਨ ਕਿੰਨਨੀ ਸਿਟੀਆਂ ਦਵਾਨੀ
ਅੱਧਾ ਘੰਟਾ ਰੱਖ ਦੋ ਗੈਸ ਤੇ ਵੇਖ ਲੋ ਟਾਈਮਿੰਗ ਫੇਰ ਉਸ ਤੋਂ ਬਾਅਦ ਮਸਾਲਾ ਬਨਾ ਲੋ, ਇੰਨੀ ਦੇਰ ਤੱਕ ਨਾ
ਹਾਂਜੀ।
ਮਸਾਲੇ ਵਿੱਚ ਚ ਪਿਆਜ ਪਾਓ, ਟਮਾਟਰ, ਥੌਮ, ਲਸਨ ਹਰੀ ਮਿਰਚਾਂ ਫੇਰ ਉਹਨੂੰ ਰਿਫਾਈੰਡ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੋ, ਫੇਰ ਜਦੋਂ ਅਸੀਂ ਉਹਨਾ ਨੂੰ ਭੁੰਨ ਲਾਂਗੇ ਉਸ ਤੋਂ ਬਾਅਦ ਨਮਕ, ਹਲਦੀ
ਨਮਕ ਟੇਸਟ ਦੇ ਅਕੋਡਿੰਗ ਹਨਾ
ਹਾਂਜੀ, ਉਹ ਤੁਸੀਂ ਘੱਟ ਹੀ ਪਾ ਦੋ ਫਿਰ ਬਾਅਦ ਵਿੱਚੋਂ ਤੇ ਪੈ ਹੀ ਸਕਦਾ ਵ ਨਮਕ
ਹਾਂਜੀ- ਹਾਂਜੀ।
ਤੇ ਨਮਕ, ਹਲਦੀ, ਸੁੱਕਾ ਧਨੀਆ, ਪੀਸਿਆ ਹੋਇਆ ਧਨੀਆ। ਪਾ ਦੋ, ਕਾਲੀ ਮਿਰਚਾਂ ਪਾ ਦੋ, ਦੇਗੀ ਮਿਰਚ ਪਾ ਦੋ, ਹੋਰ ਵਧੀਆ ਟੇਸਟ ਲਈ ਗਰਮ ਮਸਾਲਾ ਵੀ ਪਾ ਦੋ ਫੇਰ, ਉਸ ਤੋਂ ਬਾਅਦ ਫੇਰ ਉਹਨੂੰ ਵੀ ਉਹਨੂੰ ਵੀ ਚੰਗੀ ਤਰਾਂ ਭੁੰਨਣਾ ਵੇ, ਉਸ ਤੋਂ ਬਾਅਦ ਭੁੰਨ ਕੇ ਜਦੋਂ ਘਿਓ ਉੱਪਰ ਆ ਜੇਗਾ ਤੇ ਮਸਾਲਾ ਦਾ ਮਤਲਬ ਤਿਆਰ ਹੋ ਗਿਆ, ਫੇਰ ਉਸ ਤੋਂ ਬਾਅਦ ਛੋਲਿਆਂ ਚ ਪਾ ਦੋ ਮਸਾਲਾ
ਠੀਕ ਏ ਠੀਕ ਏ, ਸੇਮ ਹੀ ਪ੍ਰੋਸੈਸ ਹੁੰਦਾ ਹਰ ਚੀਜ਼ ਦਾ ਨਾ?
ਹਾਂਜੀ- ਹਾਂਜੀ। ਫਿਰ ਉਸ ਤੋਂ ਬਾਅਦ ਦੋ ਚਾਰ ਸੀਟੀਆਂ ਫੇਰ, ਫੇਰ ਦੁਬਾਰਾ ਦਵਾ ਦੋ, ਫਿਰ ਛੋਲੇ ਤਿਆਰ ਹੋ ਜਾਨਗੇ ਚੰਗੀ ਤਰ੍ਹਾਂ। ਹੋਰ ਤੁਸੀਂ ਦੱਸੋ, ਤੁਸੀਂ ਕੀ ਬਨਾਇਆ ਸੀ ਅੱਜ?
ਅਸੀਂ ਰਾਜਮਾ ਬਨਾਏ ਸੀ।
ਅੱਛਾ, ਮੈਨੂੰ ਦੱਸੋ ਕਿਵੇਂ ਬਨਾਏ ਸੀ ਮੈਨੂੰ ਵੀ ਰੈਸਪੀ ਦੱਸੋ ਮੈਂ ਵੀ ਬਨਾਵਾਂਗੀ।
ਹਾਂਜੀ, ਰਾਜਮਾਂ ਵੀ ਇਏਦਾਂ ਹੀ ਹੁੰਦੇ ਨੇ ਬਸ ਈਜ਼ੀ ਬਨਦੇ ਨੇ ਅ ਐ ਵੀ ਰਾਤ ਨੂੰ ਹੀ ਸੇ ਸਕਨੇ ਆਂ ਅਸੀ। ਅਗਰ ਨਹੀਂ ਤੁਸੀਂ ਰਾਤ ਨੂੰ ਭੁੱਲ ਜਾਂਦੇ ਓ ਸੇਨੇ, ਤਾਂ ਸਵੇਰੇ ਸੇ ਦੋ। ਸਵੇਰੇ ਨੂੰ ਬਾਲ ਅਗਰ ਤੁਸੀਂ ਰਾ ਤੁਸੀ ਨਾ ਭੁਲ ਜਾਓ ਨਾ, ਤੇ ਸਵੇਰੇ ਗਰਮ ਪਾਨੀ ਚ ਇਹਨੂੰ ਅੱਧੇ ਘੰਟੇਤੇ ਡਿਪ ਕਰਕੇ ਰੱਖ ਦੋ। ਫਿਰ ਉਸ ਤੋਂ ਬਾਅਦ ਸੇਮ ਓਂਵੇਈ ਸੀਟੀਆਂ ਦਵਾ ਦੋ ਐਂਨੂੰ, ਅੱਧਾ ਘੰਟਾ। ਉਸ ਤੋਂ ਬਾਅਦ ਇਹਦੇ 'ਚ ਵੀ ਪਿਆਜ਼, ਟਮਾਟਰ, ਥੂਮ, ਔਰ ਬੇਸਿਕ ਜਿਹੜੇ ਮਸਾਲੇ ਹੁੰਦੇ ਨੇ ਹਲਦੀ, ਹਾਂਜੀ ਐਦਾਂਈ ਤਿਆਰ ਹੁੰਦੈ। ਸਾਰਾ ਮਸਾਲਾ ਫੇਰ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਭੁੰਨਨਾ ਹੈ ਅਸੀਂ, ਕਾਫੀ ਟਾਈਮ ਤੱਕ ਭੁੰਨਣਾ ਕਿ ਜ ਤੱਕ ਮਸਾਲਾ ਰੈਡ ਨਾ ਹੋ ਜਾਵੇ। ਹਾਂਜੀ -ਹਾਂਜੀ ਹਾਂਜੀ ਤਾਂ ਤੱਕ ਭੁੰਨਨਾ ਅਸੀਂ ਉਹਨੂੰ ਫਿਰ ਉਸ ਤੋਂ ਬਾਅਦ ਜਿਹੜਾ ਮਸਾਲਾ ਭੁੰਨਾਂਗੇ ਉਹ। ਸਾਰੇ ਰਾਜਮਾ ਚ ਪਾ। ਕੇ ਉਹਨੂੰ ਚੰਗੀ ਤਰ੍ਹਾਂ ਉਬਾਲੋ ਇਸ ਤਰ੍ਹਾਂ ਹੀ ਫਿਰ ਰਾਜਮਾ ਵੀ ਬਣ ਜਾਂਦੇ ਨੇ।
ਅੱਛਾ ਹੋਰ ਤੁਸੀਂ ਚਾਵਲ ਕਿਵੇਂ ਬਣਾਉਦੇ ਹੋ। ਕਈ ਵਾਰ ਮੇਰੇ ਚਾਵਲ ਇਕੱਠੇ ਹੋ ਜਾਂਦੇ ਨੇ ਨਾ ਇੱਕ -ਇੱਕ ਚਾਵਲ ਨਹੀਂ ਬਣਦਾ।
ਹਾਂਜੀ ਉਹ ਬਸ ਪਾਣੀ ਦਾ ਹਿਸਾਬ ਹੋਣਾ ਚਾਹੀਦਾ ਜਿੱਦਾਂ। ਚਾਵਲ ਤੁਸੀਂ ਇੱਕ ਗਿਲਾਸ ਲਿੱਤੇ ਉਹਨੂੰ ਤੁਸੀਂ ਇੱਕ ਘੰਟਾ ਪਹਿਲੇ ਸੇ ਕੇ ਰੱਖਤਾ।
ਅੱਛਾ।
ਤੇ ਉਹਦੇ ਚ ਪਾਣੀ। ਘੱਟ ਪੈਂਦਾ ਅਗਰ ਤੁਸੀਂ ਜਲਦੀ-ਜਲਦੀ ਬਣਾਉਣੇ ਤਾਂ ਇਕ ਗਿਲਾਸ ਜਿੱਦਾਂ। ਚਾਵਲ ਹੁੰਦੇ ਨੇ ਉਹਦੇ ਚ ਦੋ ਗਲਾਸ ਪਾਣੀ ਪੈਂਦਾ ਫਿਰ। ਏਦਾਂ ਫਿਰ ਠੀਕ ਬਣਦੇ ਨੇ ਜਲਦੀ ਸੇਦ ਦੋ ਤਾਂ ਵਧੀਆ ਬਣਦੇ।
ਅੱਛਾ।
ਹੋਰ ਤੁਸੀਂ ਕਿੱਦਾਂ ਬਣਾਦੇ ਹੋ ਹੋਰ ਕੁਛ ਵੀ ਰੈਸੀਪੀ ਚ ਟ੍ਰਾਈ ਕਰਦੇ ਹੋ ਤੁਸੀਂ।
ਹਾਂਜੀ ਕਰਦੇ ਰਹਿੰਦੇ ਹਾਂ।
ਅੱਛਾ।
ਹੋਰ ਤੁਸੀਂ ਦੱਸੋ ਪਨੀਰ ਦੱਸੋ ਤੁਸੀਂ ਕਿਵੇਂ ਬਨਾਉਦੇ ਹੋ।
ਪਨੀਰ-ਪਨੀਰ ਵੀ ਬਹੁਤ ਈਜੀ ਹੈਗਾ। ਹ ਜਿੱਦਾਂ ਸ਼ਾਹੀ ਪਨੀਰ ਬਣਾਉਣਾ ਹੋਵੇ ਤੇ ਉਹਦੇ। ਤੇ ਲੈਲੋ ਪਿਆਜ ਲੈਲੋ ਚਾਰ-ਪੰਜ ਹਾਂਜੀ ਟਮਾਟਰ ਪਿਆਜ ਨਾ। ਪਹਿਲੇ ਮੋਟੇ-ਮੋਟੇ ਪੀਸਿਸ ਕੱਟ ਕੇ ਨਾ ਉਹਨੂੰ ਪਹਿਲੇ ਫਰਾਈ ਕਰਕੇ। ਕਿ ਫਿਰ ਉਸ ਤੋਂ ਬਾਅਦ ਗਲੈਂਡਰ ਕਰੋ। ਫਿਰ ਅੱਛਾ ਬਣਦਾ ਉਹ ਫਿਰ ਉਹਨੂੰੰ ਗਲੈਂਡ ਕਰ ਕੇ। ਕਿ ਫਿਰ ਉਸਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਨਾ ਅਸੀਂ ਉਹ ਪਾਉਣਾ। ਨਮਕ ਮਿਰਚ ਸਾਰਾ ਕੁਛ ਉਹੀ। ਸੇਮ ਪ੍ਰੋਸੈਸ ਪਾ ਕੇ ਨਾ ਫੇਰ ੳਹਨੂੰ ਅਸੀਂ ਚੰਗੀ ਤਰ੍ਹਾਂ ਭੁੰਨਨਾ। ਭੁੰਨ ਕੇ ਨਾ ਉਹਦੇ ਚ ਥੋੜ੍ਹੀ ਜਿਹੀ ਜਿੱਦਾਂ ਤੁਹਾਡੇ ਕੋਲ ਕਰੀਮ ਹੋਵੇ ਮਲਾਈ ਹੋਵੇ ਜਾਂ ਤੁਹਾਡੇ ਕੋਲ। ਕੋਈ ਦੁੱਧ ਵਗੈਰਾ ਪਿਆ ਹੋਵੇ ਉਹ ਪਾ ਸਕਦੇ ਹੋ ਹਾਂ ਫਿਰ ਹਾਂਜੀ। ਜੀ ਅਗਰ ਤੁਸੀਂ ਪੀਸ ਵਾਲਾ ਪਾਉਣਾ ਹੈ ਤੇ ਪੀਸ ਕੱਟ ਦੋ ਦੇ ਪਨੀਰ ਦੇ। ਉਸ ਨਹੀਂ ਹੀ ਤਾਂ ਤੁਸੀਂ ਭੁਰਜੀ ਵਾਲਾ ਬਣਾ ਸਕਦੇ ਹੋ ਹਾਂਜੀ।
ਹਾਂਜੀ-ਹਾਂਜੀ ਹੋਰ ਦੱਸੋ।
ਵਧੀਆ ਤੁਸੀਂ ਆਰਿਓ ਬਿਸਕੁਟ ਬਣਾ ਲੈਂਦੇ ਹੋ।
ਨਹੀਂ ਮੈਂ ਨਹੀਂ ਬਣਾ ਸਕਦੀ ਹ।
ਅੱਛਾ ਹੋਰ ਦੱਸੋ।
ਹੋਰ ਚਲੋ ਠੀਕ ਹੈ ਫਿਰ।
ਹਾਂਜੀ ਠੀਕ ਹੈ।
ਹਾਂਜੀ-ਹਾਂਜੀ ਓਕੇ ਸਤਿ ਸ਼੍ਰੀ ਅਕਾਲ।
ਥੈਂਕਯੂ।